ਹੈਲੋ! ਸਤਿ ਸ਼੍ਰੀ ਕਾਲ ਮੈਮ, ਕਿਵੇਂ ਓ ਮੈਮ ਤੁਸੀਂ? ਹਾਂਜੀ ਮੈਮ ਬਹੁਤ ਵਧੀਆ ਜੀ, ਤੁਸੀਂ ਕਿਵੇਂ ਓ ਮੈਮ?
ਮੈਂ ਬੀ ਬਹੁਤ ਵਧੀਆ ਜੀ।
ਅੱਛਾ ਜੀ, ਕੀ ਕਰ ਰੇ ਸੀ ਮੈਮ ਤੁਸੀਂ?
ਬਸ ਮੈਮ ਹੁਣ ਮੈਂ ਬਰਤਨ ਸਾਫ਼ ਕਰ ਕੇ ਉਸ ਤੋਂ ਬਾਅਦ ਮੈਂ ਸਬਜ਼ੀ ਬਣਾਉਂਗੀ ਹਾਂਜੀ। ਹਾਂਜੀ!
ਚਲੋ ਵਧੀਆ ਗੱਲ। ਅੱਛਾ ਜੀ! ਅਸੀਂ ਵੀ ਫਰੀ ਆਂ ਜੀ ਮੈਮ।
ਤ ਅੱਛਾ ਕੀ ਬਨਾ ਰੇ ਸੀ?
ਮੈਮ ਅਸੀਂ ਰੋਟੀ ਬਣਾ ਰੇ ਸੀ ਹੁਣ।
ਅੱਛਾ ਜੀ!
ਹਾਂਜੀ ਮੈਮ। ਅੱਜ ਆਪਾਂ ਬਾਤਾਵਰਨ ਦੇ ਟੌਪਿਕ 'ਤੇ ਗੱਲ ਕਰਾਂਗੇ।
ਹਾਂਜੀ ਵਾਤਾਵਰਨ ਦੇ ਟੋਪਿ 'ਤੇ ਮੈਂ ਵੀ ਹੁਣ ਸਾਡੇ ਨਾ ਮਤਲਬ ਬਿਹੜੇ ਦੇ ਵਿੱਚ ਕੱਦੂ-ਤੋਰੀਆਂ ਦੀ ਬੇਲ ਲੱਗੀ ਹੋਈ ਸੀ।
ਅੱਛਾ ਜੀ ਅੱਛਾ!
ਜੀ ਮੈਂ ਉਹ ਦੇਖ ਰੀ ਸੀਗੀ ਵੀ ਮਤਲਬ ਉਹ ਫਲ ਫਲ ਤਾਂ ਉਹਨੇ ਚੁੱਕਿਆ ਹੋਇਆ ਜੀ।
ਹਾਂਜੀ-ਹਾਂਜੀ!
ਤੇ ਮੈਨੂੰ ਇਹ ਲੱਗਦਾ ਵੀ ਫਲ ਨਾ ਥੋੜ੍ਹਾ ਈ ਛੋਟਾ ਹੁੰਦਾ ਹੈਗਾ, ਉਸ ਤੋਂ ਬਾਅਦ ਖ਼ਰਾਬ ਹੁੰਦਾ ਉਹ ਫਲ।
ਅੱਛਾ ਜੀ ਅੱਛਾ!
ਜੀ ਮੈਂ ਬੇਟੇ ਨੂੰ ਹੁਣ ਇਹ ਗੱਲ ਕਹਿ ਰਹੀ ਸੀ, ਮੈਂ ਕਿਹਾ ਬੇਟਾ ਇਹਨੂ ਨਾ ਧਿਆਨ ਰੱਖੋ ਇਹਦਾ ਵੀ ਇਹਦਾ ਫ਼ਲ ਦਾ ਧਿਆਨ ਰੱਖੋ ਵੀ ਫ਼ਲ ਖ਼ਰਾਬ ਹੁੰਦਾ ਕਿ ਠੀਕ ਐ ਨਹੀਂ ਫੇ਼ਰ ਆਪਾਂ ਇਹਦੇ ਵਿੱਚ ਕੋਈ ਦਵਾਈ ਵਗੈਰਾ ਖਾਧ ਵਗੈਰਾ ਪਾਈਏ ਇਹਦੇ ਵਿੱਚ। ਹਾਂਜੀ, ਪਤਾ ਉਹ ਬਿਹੜੇ ਦੇ ਵਿੱਚ ਲੱਗ ਗੀ ਹੋਈ ਹੈ ਮਤਲਬ ਬਧੀਆ ਲੱਗਦੀ ਹੈ ਕੁੱਸ਼
ਹਾਂਜੀ ਮੈਮ!
ਨਾਲੇ ਬਾਤਾਵਰਨ ਮਤਲਬ ਸ਼ੁੱਧ ਹੁੰਦਾ ਉਹਦੇ ਨਾਲ਼।
ਹਾਂਜੀ ਮਾਂ!
ਹਾਂਜੀ-ਹਾਂਜੀ!
ਕਿਉਂਕਿ ਹੁਣ ਜਿਹੜੇ ਆਪਣੇ ਆਲੇ਼-ਦੁਆਲੇ਼ ਦਾ ਬਾਤਾਵਰਨ ਐ ਉਹ ਬਹੁਤ ਜ਼ਿਆਦਾ ਗੰਧਲਾ ਹੋ ਰਿਹਾ ਹੈਗਾ।
ਬਹੁਤ ਜਿਆਦਾ ਜੀ ਪ੍ਰਦੂਸ਼ਣ ਬਹੁਤ ਜਿਆਦਾ ਹੋ ਰਿਹਾ ਦੇਖੋ! ਗੱਡੀਆਂ ਦਾ, ਕੋਈ ਮੋਟਰਸਾਇਕ ਕਲ ਦਾ ਜੋ ਵੀ ਐ।
ਹਾਂਜੀ ਹਾਂ, ਸਭ ਤੋਂ ਪਹਿਲਾਂ ਤਾਂ ਦੇਖੋ ਤੁਸੀਂ। ਜਿਹੜੇ ਆਪਣੇ ਆਲੇ਼-ਦੁਆਲੇ਼ ਰੁੱਖ ਨੇ ਗੇ
ਹਾਂਜੀ!
ਮਨੁੱਖ ਉਹਨਾਂ ਦੀ ਬਹੁਤ ਜ਼ਿਆਦਾ ਕਟਾਈ ਐ ਜਿਹੜੀ ਉਹ ਕਰ ਰਿਆ ਗਾ।
ਪਤਾ ਕੀ ਐ ਜੀ, ਮਨੁੱਖ ਨੂੰ ਇਹ ਬਸ ਇਹ ਮਤਲਬ ਹੋ ਰਿਆ ਵੀ ਇੱਕ ਲੱਕੜ ਮਿਲ ਰੀ ਐ ਆਪਾਂ ਨੂੰ, ਇਹ ਨੀ ਨਾ ਦੇਖਦੇ ਵੀ ਆਪਾਂ ਨੂੰ ਵਾਤਾਵਰਣ ਵੀ ਸ਼ੁ ਧ ਮਿਲ ਰਿਆ।
ਹਾਂਜੀ-ਹਾਂਜੀ ਇਹ ਤਾਂ ਉਹ ਸੋਚ ਨਈਂ ਰਹੇ ਹੈਗੇ ਮੈਮ।
ਹਾਂਜੀ, ਵੀ ਇਹਦੇ ਕਰਕੇਆਪਾਂ ਸਾਹ ਲੈ ਰਹੇ ਹਾਂ।
ਹਾਂਜੀ ਹਾਂ। ਸਾਹ ਲੈ ਰਹੇ ਹੇਗੈ। ਸਾਹ ਲੈਣ ਦੇ ਵਿੱਚ ਆਪਣਾ ਮੇਨ ਮਕਸਦ ਇਹੀ ਆਪਣੀ ਜ਼ਿੰਦਗੀ ਜਿਉਣ ਦਾ ਸਾਹ ਲੈਣਾ ਹੀ ਹੈਗਾ। ਕਿਉਂਕਿ ਜੇ ਆਪਣੇ ਸਾਹ ਰੁੱਕ ਜਾਂਦੇ ਨੇ ਤਾਂ ਆਪਣੀ ਮੌਤ ਹੀ ਹੋ ਜਾਂਦੀ ਹੈਗੀ
ਜੀ, ਜੀ।
ਜੀ ਹੁਣ ਆਪਾਂ ਸ਼ੁੱਧ ਹਵਾ ਦੇ ਵਿੱਚ ਸਾਹ ਹੀ ਨਹੀਂ ਲਵਾਂਗੇ ਤਾਂ ਆਪਾਂ ਬਹੁਤ ਸਾਰੀਆਂ ਬਿਮਾਰੀਆਂ ਦਾ
ਬਿਮਾਰ ਹਾਂਜੀ ਹਾਂ, ਬਿਮਾਰੀ ਲੱਗਦੀ ਹੈ।
ਹਾਂਜੀ, ਮੈਮ।
ਹਾਂਜੀ!
ਜਿਹੜਾ ਵਾਤਾਵਰਣ ਹੈ ਇਹ ਆਪਾਂ ਨੂੰ ਬਹੁਤ ਸ਼ੁੱਧ ਰੱਖ
ਨਿਚੜ ਖ ਇਹ ਜ਼ਰੂਰੀ ਹੈ ਮੈਮ, ਹੁਣ ਨਾ ਇਹ ਬੱਚਿਆਂ ਨੂੰ ਵੀ ਮਤਲੱਬ ਸਕੂਲ ਦੇ ਵਿੱਚ ਦੱਸਦੇ ਨੇ ਵੀ
ਹਾਂਜੀ, ਹਾਂ। ਹਾਂਜੀ ਹਾਂ, ਬਹੁਤ ਜਗ੍ਹਾ ਤੇ ਜਾਗਰੂਕਤਾ ਕੈਂਪ ਨੇ ਜਿਹੜੇ ਬਾ ਵਾਤਾਵਰਣ ਸੰਬੰਧੀ, ਉਹ ਲਾਏ ਜਾਂਦੇ ਨੇਂਗੇ
ਹਾਂਜੀ- ਹਾਂਜੀ।
ਪਰ ਮਨੁੱਖ ਹੈ ਜਿਹੜਾ ਉਹ ਪੂਰੀ ਤਰ੍ਹਾਂ ਇਹਨੂੰ ਸਮਂਝ ਨਹੀਂ ਰਿਹਾ ਹੈਗਾ।
ਨਹੀਂ, ਸੰਭਾਲ ਵੀ ਨਹੀਂ ਕਰਦੇ ਜੀ।
ਹਾਂਜੀ -ਹਾਂਜੀ। ਜਿਵੇ ਆਪਾਂ ਕਹਿ ਦੇਣਾ ਹੇਗੇ ਉਹ ਲੋਭ ਦੇ ਵਿੱਚ, ਲਾਲਚ ਦੇ ਵਿੱਚ ਫਸਿਆ ਹੋਇਆ ਹੈਗਾ।
ਫਸਿਆ ਹੋਇਆ ਹੈ।
ਕਿਉਂਕਿ ਫਰਨੀਚਰ ਬਣਾਉਣ ਦੇ ਲਈ ਦੇਖੋ, ਅਲੱਗ- ਅਲੱਗ ਤਰ੍ਹਾਂ ਦੀ ਲੱਕੜ ਦੀ ਲੋੜ ਪੈਂਦੀ ਹੈ।
ਹਾਂਜੀ, ਕੋਈ ਕਿੱਕਰ ਦੀ ਹੋ ਗਈ, ਟਾਹਲੀ ਦੀ ਹੋ ਗਈ।
ਹਾਂਜੀ- ਹਾਂ।
ਭਗਵਾਨ ਦੀ ਹੋ ਗਈ। ਹਾਂਜੀ, ਪਤਾ ਕੀ ਆ ਦਰਖਤ ਨੇ ਇਹਦੇ ਨਾਲ ਆਪਾਂ ਨੂੰ ਸ਼ੁੱਧ ਹਵਾ ਮਿਲੀ ਜਾਂਦੀ। ਦੀ ਅਗਰ ਇਹਦੀ ਕਟਾਈ ਕਰ ਦਾਂਗੇ। ਆਪਾਂ ਹੀ ਨੀ ਸਾਂਭ ਸੰਭਾਲ ਕਰਾਂਗੇ ਆਪਾਂ ਅੱਗੇ ਬੱਚਿਆ ਨੂੰ ਕੀ, ਹਾਂਜੀ। ਆਪਾਂ ਬੱਚਿਆਂ ਨੂੰ ਵੀ ਨਾ ਇੰਪ੍ਰੈਸ ਕਰ ਸਕਦੇ ਇਸ ਗੱਲ ਤੇ।
ਨਹੀਂ -ਨਹੀਂ, ਮੈਮ।
ਹਾਂਜੀ!
ਇਸ ਲਈ ਆਪਾਂ ਨੂੰ ਵੱਧ ਤੋਂ ਵੱਧ ਰੁੱਖ ਲਗਾਉਣੇ ਚਾਹੀਦੇ ਨੇਗੇ।
ਹਾਂਜੀ, ਮੈਂ ਤਾਂ ਇਹ ਕਹਿੰਦੀ ਵੀ ਇੱਕ ਇੱਕ ਰੁੱਖ ਜੇ ਹਰੇਕ ਇਨਸਾਨ ਲਗਾਵੇ ਚਲੋ, ਹਾਂਜੀ। ਵਿਹੜੇ ਦੇ ਵਿੱਚ ਵੀ ਲਗਾਉਣੇ ਜ਼ਰੂਰੀ ਨੇ ਆ ਆਪਣੇ ਆਲੇ ਦੁਆਲੇ ਵੀ ਲਗਾਉਣੇ ਬਹੁਤ ਜਰੂਰੀ ਨੇ, ਹਾਂਜੀ। ਣ
ਤੁਸੀ ਲਾ ਲੳ ਬੀ ਪਿਛਲੇ ਈਅਰ ਦੀ ਇੱਕ ਨਿਊਜ਼ ਸੁਣੀ ਸੀ ਅਰਾਵਲੀ ਪਰਬਤ ਸਾਈਡ ਨਾ
ਹਾਂਜੀ!
ਜਿਹੜੇ ਜੰਗਲ ਸੀ ਉਹ ਬਹੁਤ ਜ਼ਿਆਦਾ ਮਾਤਰਾ ਦੇ ਵਿੱਚ ਕੱਟ
ਹਾਂਜੀ -ਹਾਂਜੀ!
ਜਿਹਦੇ ਨਾਲ ਕੀ ਲਾ ਲਓ ਵੀ ਹੁਣ ਟੈਂਪਰੇਚਰ ਦੇ ਵਿੱਚ ਵੀ ਬਹੁਤ ਜ਼ਿਆਦਾ ਵਾਧਾ ਹੋ ਰਿਹਾ ਹੈਗਾ।
ਮੇਰੇ ਖਿਆਲ ਦੇ ਵਿੱਚ ਨਾ, ਮੈਂ ਪਤਾ ਨੀ ਕਿੱਥੇ, ਮੈਡਮ ਨਿਊਜ ਪੜ੍ਹੀ ਸੀ ਅਹ ਉੱਥੇ ਨਾ ਜੰਗਲ ਨੂੰ ਹੀ ਅੱਗ ਲੱਗ ਗਈ ਸੀ ਜਿਹੜੇ ਮਤ ਮਤਲੱਬ ਜੰਗਲ ਦੇ ਵਿੱਚ ਦਰਖਤ ਲੱਗੇ ਹੋਏ ਸੀ ਉਹਨਾਂ ਦੇ ਨਾਲ ਨਾਲ ਜਿਹੜੇ ਪਸ਼ੂ ਸੀਗੇ ਨਾ ਉੱਥੋਂ ਜਾਨਵਰ ਸੀ ਜਿੰਨੇ, ਕਾਫੀ ਜਾਨਵਰ ਮੈਡਮ ਉਹਦੇ ਵਿੱਚ ਨਾ ਮੱਚ ਗਏ ਸੀ। ਅੱਗ ਲੱਗ ਗਈ ਸੀ ਉਹਨਾਂ ਨੂੰ ਵੀ, ਹਾਂਜੀ। ਉਸ ਮਤਲੱਬ ਇਹ ਉਹੀ ਗੱਲ, ਉਹ ਵਿਚਾਰੇ ਉੱਥੇ ਰਹਿੰਦੇ ਸੀ। ਜੰਗਲ ਦੇ ਵਿੱਚ ਪਤਾ ਨਹੀਂ। ਕਿਵੇਂ ਲੱਗੀ, ਕਿਵੇਂ ਨਹੀਂ ਅੱਗ
ਇਹ ਤਾਂ ਪਤਾ ਨੀ ਲੱਗਦਾ, ਮੈਮ ਪਰ ਇਹ ਹੈ ਵੀ ਇਹਦੇ ਨਾਲ ਨੁਕਸਾਨ ਬਹੁਤ ਹੁੰਦਾ ਹੈਗਾ।
ਹਾਂਜੀ, ਹਾਂ।
ਹੁਣ ਦੂਸਰਾ ਤੁਸੀਂ ਲਾ ਲੋ ਵੀ ਆਪਣੇ ਜਿਹੜੇ ਰੁੱਖ ਨੇ ਕੱਟਣ ਦੇ ਨਾਲ -ਨਾਲ ਮੀਂਹ ਦੇ ਵਿੱਚ ਵੀ ਬਹੁਤ ਜ਼ਿਆਦਾ ਗਿਰਾਵਟ ਆ ਰਹੀ ਹੈਗੀ।
ਜੀ ਇਹ ਤਾਂ ਹੈਗਾ ਹੀ ਹੈ।
ਪਰਾਣੇ ਸਮੇਆਂ ਦੇ ਮੁਕਾਬਲੇ ਹੁਣ ਤੁਸੀਂ ਲਾ ਲਓ, ਕਿ ਆਪਣੇ ਮੀਂਹ ਕਿੰਨੇ ਜ਼ਿਆਦਾ ਘੱਟ ਪੈ ਰਹੇ ਨੇ ਅੱਗੇ।
ਹਾਂਜੀ, ਪਤਾ ਕੀ ਹੈ ਮੈਮ ਅੱਗੇ ਨਾ ਮਤਲਬ ਜਿਵੇਂ, ਹੁਣ ਆਪਾਂ ਕਹਿ ਦਿੰਦੇ ਹਾਂ ਵੀ ਕੂਲਰ ਹੋ ਗਏ ਏਸੀ ਹੋ ਗਏ, ਹਾਂਜੀ ਹੁਣ ਪਤ ਪਤਾ ਕੀ ਹੈ। ਜਿਵੇਂ -ਜਿਵੇਂ ਉਹੀ ਗੱਲ ਵੀ ਰਿਕਵਰੀ ਹੋ ਰਹੀ ਹੈ। ਉਸ ਹਿਸਾਬ ਨਾਲ ਲਾ ਲਓ ਤੁਸੀਂ ਪਹਿਲਾਂ ਦਰਖਤ ਦੇ ਨੀਚੇ ਬੈਠਦੇ ਹੁੰਦੇ ਸੀ। ਜੋ ਬਜ਼ੁਰਗ
ਹਾਂਜੀ ਹਾਂ, ਇਹ ਤਾਂ ਸਭ ਤੋਂ ਵਧੀਆ ਸੀ ਮੈਮ
ਉਹ ਇਹ ਉਹ ਆਪਣਾ ਏ ਸੀ ਨੀ ਇਸ ਏ ਏ ਔ ਏ ਇ ਅਪਨਾ ਏ ਸੀ ਨੀ ਏਸ ਹਿਸਾਬ ਨਾਲ ਮੈਡਮ ਹਵਾ ਦਿੰਦਾ। ਜਿਸ ਹਿਸਾਬ ਨਾਲ ਉਹਨਾਂ ਨੂੰ ਪਹਿਲਾਂ ਬਜ਼ੁਰਗਾਂ ਨੂੰ ਉਹ ਦਰੱਖਤ। ਤ ਹਵਾ ਦਿੰਦੇ ਸੀ।
ਹਾਂਜੀ ਹਾਂ, ਮੈਨੂੰ ਉੱਥੋਂ ਨਾ ਫਰੈਸ਼ ਹਵਾ ਮਿਲਦੀ ਸੀਗੀ।
ਹਾਂਜੀ। ਕੋਈ ਬਿਮਾਰੀ ਵੀ ਨਹੀਂ ਸੀ ਮੈਡਮ, ਉਦੋਂ ਉਸ ਟਾਈਮ
ਹਾਂਜੀ ਹਾਂ, ਇਹਦੇ ਨਾਲ -ਨਾਲ ਇਹ ਤਾਂ ਵੀ ਵਾਤਾਵਰਨ ਦੀ ਜਿਹੜੀ ਸੰਭਾਲ ਸੀ
ਹਾਂਜੀ। ਹੁਣ ਤੁਸੀਂ ਐਂ ਲਾ ਲਓ ਬਈ, ਜਿਵੇਂ ਹੁਣ ਬੱਚੇ ਨੇ, ਬੱਚੇ ਦੇ ਕੋਈ ਫੋੜਾ ਫਿਨਸੀ ਨਿਕਲਦੀ ਹੈ। ਉਹ ਪਹਿਲਾਂ ਚੱਕ ਕੇ ਬੱਚੇ ਨੂੰ ਮੈਡੀਕਲ ਤੇ ਲੈ ਕੇ ਜਾਂਦੇ ਨੇ, ਪਹਿਲਾਂ ਆਲੇ ਬਜ਼ੁਰਗ ਕੀ ਕਰਦੇ ਸੀ, ਜੇ ਬੱਚੇ ਨੂੰ ਕੋਈ ਏਦਾਂ ਦੀ ਪ੍ਰੋਬਲਮ ਆਉਂਦੀ
ਹਾਂਜੀ।
ਤਾਂ ਉਹ ਇਹ ਕਹਿ ਦਿੰਦੇ, ਵੀ ਜਿਹੜਾ ਨਿੰਮ ਦਾ ਦਰਖਤ ਹੈ ਉਹਦੀਆਂ ਨਮੋਲੀਆਂ ਨੇ
ਹਾਂਜੀ।
ਜਾਂ ਉਹਦੇ ਪੱਤੇ ਨੇ, ਉਹਦੇ ਨਾਲ ਵਾਸ਼ ਕਰਕੇ ਪ ਪਤਿਆਂ ਦੇ ਪਾਣੀ ਨਾਲ ਵਾਸ਼ ਕਰਕੇ, ਉਸ ਤੋਂ ਬਾਅਦ ਨਿਮੋਨੀਆ ਨੇ ਜਿਹੜੀਆਂ ਉਹ ਰਗੜ ਕੇ ਬੱਚੇ ਤੇ ਪੇਸਟ ਲਗਾ ਦੋ।
ਹਾਂਜੀ ਹਾਂ, ਦੇਖੋ ਰੁੱਖਾਂ ਦੇ ਆਪਾਂ ਨੂੰ ਕਿੰਨੇ ਜ਼ਿਆ ਦਾ ਫਾਇਦੇ ਸੀਗੇ, ਹਾਂਜੀ ਹਾਂ।
ਟਾਹਲੀ ਦੇ ਪੱਤੇ ਨੇ, ਉਹ ਇੰਨੇ ਠੰਡੇ ਨੇ, ਮਤਲਬ ਜੇ ਆਪਣੇ ਅੰਦਰ ਸਰੀਰ ਦੇ ਵਿੱਚ ਗਰਮੈਸ਼ ਹੈ, ਉਹ ਸਾਰੀ ਬਾਹਰ ਨਿਕਲ ਜੂ ਉਹਦਾ ਪਾਣੀ ਪੀ ਲਓ
ਬਹੁਤ ਜ਼ਿਆਦਾ ਵਧੀਆ, ਫਿਰ ਮੈਮ ਇਹ ਤਾਂ ਸਭ ਤੋਂ
ਹਾਂਜੀ। ਪਹਿਲਾਂ ਆਲੇ ਬਜ਼ੁਰਗ ਮੈਡਮ, ਇਸ ਕਰਕੇ ਨਹੀਂ ਸੀ ਬਿਮਾਰ ਹੁੰਦੇ, ਕਿਉਂ ਉਹ ਆਪਣੇ ਘਰੇ ਏਦਾਂ ਦੇ ਨੁਕ ਤੇ ਕਰੀ ਜਾਂਦੇ ਸੀ।
ਹਾਂਜੀ -ਹਾਂਜੀ ਮੈਮ, ਇਹ ਗੱਲ ਤਾਂ ਸਹੀ ਹੈ ਤੁਹਾਡੀ ਬਹੁਤ ਹੀ
ਹਾਂਜੀ, ਹੁਣ ਕੋਈ ਮਾੜੀ ਜਿਹੀ ਵੀ ਕੋਈ ਬੱਚਿਆਂ ਨੂੰ ਕੋਈ ਦਿੱਕਤ ਹੈ ਤਾਂ ਚੱਕੇ ਮੈਡੀਕਲ
ਦੇ ਵਿੱਚ, ਹਾਂਜੀ ਤੇ ਫਿਰ ਮੈਂ ਇਹ ਹੈ ਕਿਉਂਕਿ, ਉਹ ਸਾਰੀਆਂ ਚੀਜ਼ਾਂ ਫਰੈਸ਼ ਹੁੰਦੀਆਂ, ਜਾਂ ਆਪਣੇ ਘਰੇ ਬਣਾਉਂਦੇ ਸੀ।
ਜੀ।
ਜਿੱਦਾਂ ਆਪਾਂ ਕੈ ਦੇਨੇ ਆ, ਆਜੁਰਵੈਦਿਕ ੳ ਚੀਜਾ ਹੋ ਗਈਆਂ ੳਹ, ਹੁਨ ਏਹ ਨਈ ਪਤਾ ਹਾਂਜੀ। ਹੁਨ ਏ ਹੈ ਵੀ, ਟੇਬਲੇਟ ਪਤਾ ਨੀ ਕਾਹਦੀਆਂ ਬਨੀਆਂ ਹੁੰਦੀਆਂ ਨੇ, ਕਾਹਦੀਆਂ ਨਈ ਬਨੀਆਂ ਹੁੰਦੀਆਂ ਹੈਗੀਆਂ।
ਹਾਂਜੀ, ਅੱਗੇ ਜੇ ਬੱਚੇ ਦੇ ੳਹੀ ਗੱਲ ਏ ਵੀ, ਲੋ ਪਾਨੀ ਛੋਟੇ ਬੱਚੇ ਦੇ ੳ ਵੀ ਨਿੰਮ ਦੇ ਡੱਕੇ ਤੇ ਬਨਾਂਦੇ।
ਫੇਰ ਲਾ ਲੋ ਤੁਸੀਂ ਕਿੰਨਾ ਜਾਦਾ ਵਧੀਆ ਸੀਗਾ। ਆਪਾਂ ਨੂੰ ਰੁੱਖਾਂ ਦੇ ਸਾਰੇ ਫੈਦਾ ਹੀ ਫੈਦੇ ਨੇ। ਨਾਲੇ ਤਾਂ ਅਪਨੇ ਵਾਤਾਵਰਨ ਹੈ ਜੇੜਾ ੳਹਦੇ ਵਿੱਚ ਸੰਤੁਲਨ ਬਨਾਈ ਰੱਖਦੇ ਨੇਂ ਗੇ।
ਨਾਲੇ ਆਪਾਂ ਨੂੰ ਫਲ ਮਿਲ ਜਾਨੇ ਨੇ ਖਾਨ ਨੂੰ ਏਨਾਂ ਤੋਂ ਦੇਖੋ, ਨਾਲੇ ਏਨਾਂ ਤੋਂ ਤਾਨੂੰ ਦਵਾਈਆਂ ਵੀ ਮਿਲ ਜਾਂਦੀਆਂ ਨੇ। ਹੁਨ ਜੇੜਾ ਆਪਾਂ ਇੱਕ ਤਰਾ ਦੇ ਕੈ ਦਿੰਨੇ ਆ ਵੀ ਹਾਂਜੀ ਹੁਨ ਜੇੜਾ ਆਪਾਂ ਕੈ ਦਿੰਨੇ ਆ ਵੀ ਜੇ ਆਪਾਂ ਆਯੁਰਵੈਦ ਜੇ ਆਪਾਂ ਆਯੁਰਵੈਦਿਕ ਦੀ ਦਵਾਈ ਖਾਨੇ ਆ
ਹਾਂਜੀ ਹਾਂਜੀ।
ਆਪਾਂ ਦੂਸਰੀ ਅੰਗਰੇਜੀ ਦਵਾਈ ਨੀ ਖਾਂਦੇ ਉਹ ਏ ਕੈ ਦਿੰਦੇ ਨੇ ਵੀ ਜੇੜੀ ਹੁਨ ਏਹ ਪੈਲਾਂ ਆਲੀ ਚੀਜਾ ਤੁਹੀ ਜੇੜੇ ਪੈਲਾਂ ਆਲੇ ਵੇਲ- ਬੂਟੇ ਨੇ, ੳਨਾਂ ਤੋਂ ਹੀ ਬਨਦੀਆਂ ਨੇ ਦੇਖੋ।
ਹਾਂਜੀ ਹਾਂ ਮੈਮ ਬੋਹਤ ਜਾਦਾ ਜੜੀ ਬੂਟੀਆਂ ਨੇਗੀਆਂ ਜਿਨਾਂ ਤੋਂ ਵੀ ਮੈਡੀ ਸਨ ਨੇ ਜੇਹੜੀਆਂ ੳਹ ਤੇਆਰ ਕੀਤੀਆਂ ਜਾਂਦੀਆਂ ਨੇ।
ਤੇਆਰ ਕੀਤੇ ਨੇ, ਪਰ ਅੱਜ-ਕੱਲ ਦੇ ਨੀ ਨਾ ਮੰਨਦੇ ਜੀ ਇਸ ਗੱਲ ਨੂੰ।
ਹਾਂਜੀ ਹਾਂ ਮੈਮ ਹੁਨ ਜਿੱਦਾਂ ਨੀਮ ਫੇਸ ਵਾਸ਼ ਆਂਦਾ ਪਿੰਪਲਸ ਦੇ ਲਈ ਦੇਖ ਕਿੱਤੇ ਪੈਲਾਂ ੳਹ ਸਾਰਾ ਕੁਛ ਘਰ ਹੀ ਤੇਆਰ ਹੁੰਦਾ ਸੀ। ਹੁਨ ਜਿਵੇਂ ਆਪਾਂ ਕੈ ਦੇਨੇ ਆ ਵੀ ਏਹਦਾ ਪਿਉਰੀਫਾਈ ਕੀਤਾ ਹੋਇਆ ਹੈਗਾ।
ਹਾਂਜੀ ਹਾਂਜੀ।
ਹੁਨ ਆਪਾਂ ਨੂੰ ਕੇੜਾ ਪਤਾ ਵੀ ੳਦੇ ਵਿੱਚ ਕਿੰਨੇ ਕੁ ਕੈਮੀਕਲ ਹੁੰਦੇ ਨੇਂਗੇ।
ਹੁੰਦੇ ਨੇ ਮੈਮ ਕੈਮੀਕਲ ਈ ਨੇ ੳਨਾਂ ਵਿੱਚ, ਹੋਰ ਕੁਛ ਨੀ ਹੈਗਾ।
ਹਾਂਜੀ ਹਾਂ।
ਹਾਂਜੀ।
ਕਿਉਂਕਿ ਏ ਤਾਂ ਇੱਕ ਮਨੁੱਖ ਦੀ ਸਭ ਤੋਂ ਵੱਡੀ ਹੀ ਜਿੰਮੇਵਾਰੀ ਹੈਗੀ। ਵੱਧ ਤੋਂ ਵੱਧ ਦਰਖਤ ਲਗਾਉਨਾ
ਹੁਨ ਅੱਗੇ ਪਹਲਾਂ ੳਹੀ ਗੱਲ ਹੈ ਵੀ ਪਹਲਾਂ ਜਿਵੇਂ ਸਰੋਂ ਹੁੰਦੀ ੳਹ ਸਰੋਂ ਨੂੰ ੳਹੀ ਗੱਲ ੳਹ ੳਦਕ ਤੇਲ ੳਹ ਕਰਦੇ ਘਾਨੀ ਕਢਾ ਕੇ ਲਿਆਂਦੇ, ੳਹ ਤੇਲ ਈ ੳਹ ਬੱਚੇਆਂ ਦੇ ਸਿਰ ਤੇ ਤੇ ਲਾਂਦੇ, ਹੁਨ ਕੋਈ ੳਹ ਤੇਲ ਨੂੰ ਯੂਜ ਈ ਨੀ ਕਰਦਾ।
ਨਈ, ਮੈਮ ਕੋਈ ਵੀ ਨੀ ਹੈਗਾ।
ਹੁਨ ਤਾਂ ੳਹੀ ਗੱਲ, ਕੈਮੀਕਲ ਵਾਲੀਆਂ ਚੀਜਾ ਚੱਲੀਆਂ ਹੋਈਆਂ ਨੇ, ਕੋਈ ਏਹ ਲਾ ਲੋ ਜੀ, ਵੋ ਲਾ ਲੋ ਜੀ।
ਹਾਂਜੀ ਹਾਂਜੀ। ਹੁਨ ਤੁਸੀ ਲਾ ਲੋ ਵੀ ਆਪਾਂ ਨੂੰ ਦਰਖਤਾ ਦੇ ਛਾਂ ਵੀ ਦਿੰਦੇ ਨੇ, ਆੱਕਸੀਜਨ ਵੀ ਦਿੰਦੇ ਨੇ
ਨਿੰਮ ਦੀ ਛਾਂ ਬੋਹਤ ਸੰਘਣੀ ਏ ਮੈਡਮ, ਪਿੰਡਾਂ ਦੇ ਵਿੱਚ ਦੇਖੋ ਤੁਸੀ, ਤਕਰੀਬਨ ਤਾਨੂੰ ਬਜ਼ੁਰਗ ਦਰੱਖਤ ਦੇ ਨੀਚੇ ਮਿਲਨਗੇ।
ਹਾਂਜੀ ਹਾਂ ਮੈਮ ਇਹ ਤਾਂ ਹੈ। ਜੇੜੇ ਅਪਨੇ ਵੱਡੇ ਬਜ਼ੁਰਗ ਨੇ ਗੇ ੳ ਏਸੀ ਵਗੈਰਾ ਨੂੰ ਵਧੀਆ ਨਈ ਮੰਨਦੇ ਹੈਗੇ।
ਨਈ ਜੀ ਨਈ ੳਹ ਏ ਕਹ ਦੇਨਗੇ ਵੀ ਜਿੰਨੀ ਦਰਖਤ ਸੰਘਣੀ ਛਾਂ ਦਉਗਾ ਨਾ
ਹਾਂਜੀ, ਤੁਸੀ ਲਾ ਲੋ ਵੀ ਹਰ ਸਾਲ ਅਪਨੇ ਦੇਸ਼ ਦੇ ਵਿੱਚ ਏ ਜੇੜਾ ਰੁੱਖ ਲਗਾਓ ਜਿ
ਮਨਾਇਆ ਜਾਂਦਾ ਹਾਂਜੀ ਕਿ ਇੱਕ ਰੁ ਰੁੱਖ ਹਰੇਕ ਮਤਲਵ ਪਰਸਨ ਮੰਗਣਓ ਲਗਾਇਆ ਜਾਂਦਾ ਉੱਥੇ
ਹਾਂਜੀ ਹਾਂ ਮੈਮ ਕਿਉਂਕਿ ਉਹ ਲੋਕਾਂ ਨੂੰ ਪ੍ਰੇਰਿਤ ਕਰਨ ਦੇ ਲਈ ਐ ਵੀ ਵੱਧ ਤੋਂ ਵੱਧ
ਹਾਂਜੀ!
ਜੀਦੇ ਨਾਲ਼ ਆਪਣਾ ਆਲਾ਼-ਦੁਆਲਾ਼ ਸਾਫ਼ ਸੁਥਰਾ ਰਹੇ। ਤੇ ਆਪਾਂ ਵੀ ਬਿਮਾਰੀਆਂ ਤੋਂ ਰਹਿਤ ਹੋ ਸਕੀਏ।
ਰਹਿਤ ਹੋ ਸਕੀਏ।
ਹਾਂਜੀ ਮੈਮ! ਪਰ ਤੁਸੀਂ ਕਦੇ ਮੈਮ ਹੁਣ ਕੋਈ ਰੁੱਖ ਵਗੈ਼ਰਾ ਲਗਾਇਆ ਗਾ?
ਹਾਂ ਮੈਮ ਮੈਂ ਘਰ ਦੇ ਵਿੱਚ ਲਗਾਇਆ ਹੋਇਆ ਇੱਕ-ਦੋ।
ਅੱਛਾ ਜੀ ਅੱਛਾ!
ਹਾਂਜੀ!
ਚਲੋ ਵਧੀਆ ਗੱਲ੍ਹ ਐ, ਕਦੇ ਕਿਸੇ ਵੀ ਹੋਰ ਜਗ੍ਹਾਂ ਤੇ ਤੁਸੀਂ ਰੁੱਖ ਲਗਾਏ ਨੇ ਗੇ?
ਨੋ ਮੈਮ, ਬੇਟੇ ਨੇ ਤੇ ਲਗਾਇਆ ਹੋਇਆ।
ਅੱਛਾ ਜੀ ਅੱਛਾ! ਉਹਨਾਂ ਨੂੰ ਸਕੂਲ ਦੇ ਵਿੱਚ ਰੁੱਖ ਲਗਾਉਣ ਦੇ ਲਈ ਪ੍ਰੇਰਿਤ ਕੀਤਾ ਜਾਂਦਾ?
ਜੀ ਜੀ ਜੀ।
ਅੱਛਾ ਜੀ ਅੱਛਾ! ਚਲੋ ਵਧੀਆ ਗੱਲ ਐ ਮੈਮ, ਏਹ ਤਾਂ ਸਾਰਿਆਂ ਨਾਲੋਂ।
ਹਾਂਜੀ ਹਾਂ, ਹੋਰ ਸੁਣਾਓ?
ਰੁੱਖ ਲਗਾਉਣ ਦੇ ਆਪਾਂ ਨੂੰ ਇਹੀ ਸਭ ਤੋਂ ਵੱਧ ਫਾ਼ਇਦੇ ਨੇ ਗੇ।
ਆਪਾਂ ਨੂੰ ਈ ਨਈਂ, ਦੇਖੋ ਇਹ ਤਾਂ ਆਪਣੀ ਉਹਦੇ ਵਾਸਤੇ ਐ ਜੀ। ਸਿਹਤ ਵਾਸਤੇ ਬਹੁਤ ਵਧੀਐ, ਜੋ-ਜੇ ਆਪਾਂ ਈ ਨੀ ਲਗਾਵਾਂਗੇ ਆਪ ਪਣੇ ਤੋਂ ਪ੍ਰੇਰਿਤ ਹੋ ਕੇ ਕੋਈ ਦੂਸਰਾ ਵੀ ਨਈਂ ਲਗਾਊਗਾ।
ਹਾਂਜੀ ਹਾਂ ਮੈਮ ਕਿਉਂਕਿ ਰੁੱਖਾਂ ਦੀ ਕਟਾਈ ਤਾਂ ਹਰ ਕੋਈ ਕਰ ਰਿਆ। ਲਗਾ ਉਹਨਾਂ ਨੂੰ ਕੋਈ ਰਿਹਾ ਨਈਂ ਹੈਗਾ ਜੀ, ਹਾਂਜੀ! ਇਸ ਲਈ ਆਪਾਂ ਨੂੰ ਵੱਧ ਤੋਂ ਵੱਧ ਰੁੱਖ ਲਗਾਉਣ ਦੀ ਲੋੜ ਐਗੀ।
ਜੀ ਮੈਮ!
ਤੇ ਆਪਾਂ ਆਪਣੇ ਆਲੇ਼-ਦੁਆਲੇ਼ ਨੂੰ ਸਮਝਾਈਏ। ਕਿਉਂਕਿ ਆਪਾਂ ਪੜ੍ਹੇ-ਲਿਖੇ ਹੋਣ ਦੇ ਹਿਸਾਬ ਨਾਲ ਪ੍ਰੇਰਿਤ ਕਰੀਏ।
ਉਹ ਆਪਣੇ ਪੜ੍ਹੇ-ਲਿਖੇ ਹੋਣ ਦਾ ਫਾ਼ਇਦਾ ਮੈਡਮ ਫੇਰ ਈ ਐ ਜੇ ਆਪਾਂ ਪ੍ਰੇਰਿਤ ਕਰਾਂਗੇ ਆਪਣੇ ਬੱਚਿਆਂ ਨੂੰ, ਅ-ਆਪਣੇ ਆਲੇ਼-ਦੁਆਲੇ਼ ਨੂੰ ਹਨਾ ਜੀ?
ਹਾਂਜੀ-ਹਾਂਜੀ! ਇਹ ਤਾਂ ਥੋਡੀ ਗੱਲ ਬੁਲਕੁਲ ਸਹੀ ਐ ਮੈਮ, ਠੀਕ ਐ ਮੈਮ। ਚਲੋ ਨੈਕਸਟ ਕਾਲ਼ 'ਤੇ ਮਿਲਦੇ ਆ ਯੀ, ਓਕੇ ਜੀ।
ਹਮ।